ਸਸਰੀ ਕਾਲ ਭਾ,
ਸਤਿ ਸ੍ਰੀ ਅਕਾਲ, ਕੀ ਹਾਲ ਐ ਜੀ, ਠੀਕ ਓ?
ਵਧੀਆ ਜੀ, ਵਧੀਆ ਤੁਸੀਂ
ਐਤਕੀ, ਬੋ ਚਿਰ ਬਾਦ ਯਾਦ ਕੀਤਾ ਨਾ ਯਾਰ।
ਹਾਂ, ਓ ਬਸ ਟੈਮ ਨੀ ਮਿਲ ਰਿਆ ਸੀ ਨਾ, ਤੇ ਤੁਹਾਡੀ ਵੀ ਕੋਲ ਨੀ ਆਈ ਕੀ ਗੱਲ? ਨਾਰਾਜ ਨਰੁਜ ਓ।
ਨਈ-ਨਈ, ਨਾਰਾਜ ਕੀ ਹੋਣਾ ਬਸ ਘਰੋਂ ਟਾਈਮ ਨੀ ਮਿਲ ਰਿਆ।
ਹੂੰ ਹੂੰ ਬੱਚੇ, ਬੁਚੇ ਪਰੇਸ਼ਾਨ ਕਰਦੇ ਰਹਿੰਦੇ ਨੇ ਨਾ, ਤਾਂ ਮੈਂ ਕਿਹਾ ਟੈਮ ਟੂਮ ਮਿਲਦਾ ਨੀ
ਹਾਂ, ਉਹ ਤੇ ਹੈਈ ਐ।
ਹੂੰ, ਹੋਰ ਸੁਣਾਓ?
ਬਾ ਠੀਕ ਰੋਟੀ ਪਾਣੀ ਹੋ ਗਿਆ।
ਨਈ ਹਜੇ ਤੇ ਨੀ ਖਾਦਾ, ਥੋੜੀ ਦੇਰ ਤੱਕ ਦੇਖਦੇ ਆ
ਕੀ ਬਣਾਇਆ ਅੱਜ?
ਅਰਬੀ ਬਣਾਈ।
ਆਏ ਹਾਏ, ਬਹੁਤ ਵਧੀਆ।
ਤੁਸੀਂ ਕੀ ਬਣਾਇਆ?
ਅਸੀਂ-ਅਸੀਂ, ਮੋਮੋਜ ਬਣਾਏ ਸਨ।
ਅੱਛਾ,
ਹੂੰ, ਅਸੀਂ ਤੇ ਘਰ ਈ ਬਣਾਨੇ ਆ ਬਾਜ਼ਾਰ ਨਾ ਓ, ਹਾਈਜੀਨਿਕ ਦਾ ਧਿਆਨ ਨੀ ਰੱਖਦੇ, ਅਸੀਂ ਘਰ ਬਣਾਨੇ ਆ, ਤੇ ਅਸੀਂ ਘਰ ਬਣਾਨੇ ਆ, ਸੂਜੀ ਦੇ
ਅੱਛਾ, ਸੂਜੀ ਦੇ!
ਬਿਲਕੁਲ-ਬਿਲਕੁਲ।
ਸੂਜੀ ਦੇ ਕਿਵੇਂ ਬਨਾਦੇ ਓ?
ਸੂਜੀ ਦੇ ਤੇ ਹੁਣ ਘਰਦਿਆਂ ਨੂੰ ਪਤਾ ਕਿਸ ਤਰ੍ਹਾਂ। ਪਰ ਸੂਜੀ ਦੇ ਬਣਾਂਦੇ ਨੇ।
ਅੱਛਾ-ਅੱਛਾ।
ਹਾਂ, ਤੁਹਾਡੀ ਕਰਾਵਾਂ ਗੱਲ ਘਰਦਿਆਂ ਨਾਲ, ਰੈਸਪੀ ਪਤਾ ਕਰਨੀ ਐ?
ਨਹੀਂ, ਕੋਈ ਨੀ ਓ ਸਾਡੇ ਘਰ ਦੇ ਘਰ ਹੋਣ ਗੇ ਨਾ, ਫੇਰ ਕਰਾ ਦੇਣਾ ਹਜੇ, ਘਰ ਨੀ ਹੈਗੇ ਨਾ, ਹੂੰ।
ਠੀਕ ਐ, ਠੀਕ ਐ। ਤੇ ਔਰ ਔਰ ਸੁਣਿਆ ਤੁਸੀਂ? ਆਪਣਾ ਆਪਣੀ ਗੱਡੀ ਦਾ ਓ ਕੀ ਕਹਿੰਦੇ ਨੇ ਵਾਈਪਰ ਲੁਆਣੇ ਨੇ।
ਹਾਂਜੀ-ਹਾਂਜੀ, ਓ ਵਾਈਪਰ ਨਾ ਖ਼ਰਾਬ ਹੋਏ ਦੇ ਨੇ ਓਹਦੇ ਹੈ, ਕੋਈ ਜਾਣਕਾਰੀ ਤੁਹਾਨੂੰ?
ਜਾਣਕਾਰੀ ਭਾਜੀ ਜਾਣਕਾਰੀ ਤੇ ਨਹੀਂ ਹੈ। ਅਸੀਂ ਆਪ ਮਤਲਬ ਹੁਣ ਸੁਣਿਆ ਹੋਣਾ ਕੋਈ ਬੰਦਾ ਦੱਸ ਰਿਹਾ ਸੀ ਚਾਰ ਪੰਜ ਸੌ ਦੇ ਆਣਗੇ ਦੋ। ਅ ਔਨਲਾਈਨ ਪਰ ਜੇ ਔਫਲਾਈਨ ਕਿਤੋਂ ਜਾ ਕੇ ਪਤਾ ਕਰਾਂਗੇ ਤੇ ਹੋ ਸਕਦਾ ਬ ਢਾਈ-ਤਿੰਨ ਸੌ ਦੇ ਵੀ ਮਿਲ ਜਾਣ ਕੋਈ ਵੱਡੀ ਗੱਲ ਨੀ।
ਹੂੰ।
ਹੈਨਾ।
ਹੋਰ ਤੁਹਾਡੀ ਗੱਡੀ ਦੇ ਕੀ ਹਾਲ ਨੇ?
ਸਾਡੀ ਫਸਟ ਕਲਾਸ ਚੱਲ ਰੀ ਐ।
ਅੱਛਾ, ਕਿਹੜੀ ਐ ਤੁਹਾਡੇ ਕੋਲ?
ਸਾਡੇ ਕੋਲ ਹੈਗੀ ਐ ਅਹ ਸੁਜੂਕੀ ਦੀ ਐ ਮਾਰੂਤੀ ਸੁਜੂਕੀ ਦੀ।
ਅੱਛਾ,
ਹਾਂ, ਵਧੀਆ ਗੱਡੀ ਏ ਪੈਟਰੋਲ ਹੈਗੀ ਪੈਟਰੋਲ। ਹੂੰ,
ਕਿੰਨੀਆਂ ਗੱਡੀਆਂ ਨੇ ਤੁਹਾਡੇ ਕੋਲ?
ਅ ਸਾਡੇ ਕੋਲ ਦੋ ਫੋਰ ਵੀਲਰ ਨੇ
ਹੂੰ,
ਤੇ ਦੋ ਬਾਈਕਾਂ ਨੇ।
ਅੱਛਾ,
ਹਾਂ, ਇੱਕ ਇੱਕ ਫੋਰ ਵੀਲਰ ਦੇ ਦੇਖਦੇ ਆ ਵੇਚ ਦਿਆਂਗੇ ਓ ਵੀ। ਓ ਕੰਮ ਨੀ ਜਾਂਦਾ ਨਾ ਹੂੰ, ਇੱਕ ਈ ਬੋਤ ਐ।
ਹੂੰ,
ਬਸ ਠੀਕ ਤੁਹਾਡੇ ਕੋਲ?
ਸਾਡੇ ਕੋਲ ਤਿੰਨ ਹੈਗੇ ਨੇ ਫੋਰ ਵੀਲਰ ਤੇ ਦੋ ਬਾਈਕਾਂ ਹੈਗੀਆਂ ਨੇ ਤੇ ਇੱਕ ਐਕਟਿਵਾ।
ਅੱਛਾ,
ਹੂੰ,
ਚਲੋ ਵਧੀਆ ਹੁਣ ਆ ਨਈ ਸਾਧਨ ਤੇ ਘਰ ਹੋਣੇ ਚਾਹੀਦੇ ਨੇ ਜਿੰਨੇ ਹੋਣ ਓਨੇ ਥੋੜੇ ਨੇ
ਹਾਂ ਹੁਣ ਸੋਚ ਰੇ ਆ ਇੱਕ ਅੱਧੀ ਇਲੈਕਟ੍ਰਿਕ ਕਾਰ ਦਾ
ਹੋਰ ਨਹੀਂ ਤਾਂ ਘੱਟੋ ਘੱਟ ਜਿੰਨੇ ਘਰ ਦੇ ਮੈਂਬਰ ਨੇ ਜਿਹਨਾਂ ਨੂੰ ਡਰਾਈਵਿੰਗ ਕਰਨਾ ਆਂਦਾ ਓਨੇ ਤੇ ਹੋਣੇ ਈ ਚਾਹੀਦੇ ਨੇ।
ਹਾਂ।
ਹੈ ਕੇ ਨਹੀਂ।
ਹੂੰ,
ਸਾਰੇ ਆਪੋ ਆਪਣਾ ਪਰਸਨਲੀ ਡਰਾਈਵ ਕਰਕੇ ਕਿਤੇ ਕੋਈ ਕੰਮ ਹੋਵੇ ਜਾ ਸਕਦੇ ਨੇ ਹੈ ਕੇ ਨਹੀਂ।
ਹੂੰ, ਇਲੈਕਟ੍ਰਿਕ ਕਾਰ ਕਿੰਨੇ ਤੱਕ ਦੀ ਆਜੇਗੀ?
ਇਲੈਕਟ੍ਰਿਕ ਕਾਰ ਭਾਈ ਸਾਬ ਇਲੈਕਟ੍ਰਿਕ ਕਾਰ ਮੇਰੇ ਖਿਆਲ ਸੱਤ ਅੱਠ ਲੱਖ ਤੋਂ ਸ਼ੁਰੂ ਹੋ ਜਾਂਦੀ ਐ ਸ਼ੈਦ ਸੁਣਿਆ।
ਹੂੰ,
ਤੇ ਬਾਕੀ ਅੱਗੇ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋ ਜਾਏਗਾ
ਦੇਖਦੇ ਇਲੈਕਟ੍ਰਿਕ ਕਾਰ ਸੋਚਰੇ ਹਾਂ
ਅੱਛਾ, ਤੇ ਵਧੀਆ ਗੱਲ ਏ ਲਓ ਤੁਸੀਂ ਲਓ ਫਿਰ ਅਸੀਂ ਵੀ ਦੇਖਾਂਗੇ ਐਕਸਚੇਂਜ ਕਰਾ ਲਵਾਂਗੇ
ਹਾਂ ਐਕਸਚੇਂਜ ਕਰਾ ਲੈਣਾ ਤੁਸੀਂ ਹਾਂ
ਹਾਂ ਫਿਰ ਤੁਸੀਂ ਲੈ ਲਓ ਨਾ ਇਲੈਕਟ੍ਰਿਕ ਕਾਰ ਤੇ ਫੇਰ ਆਪਾਂ ਉਹ ਤੁਹਾਡੀ ਗੱਡੀ ਤੇ ਆਪਾਂ ਦੇਖਾਂਗੇ ਟੂਰ ਲਗਾਨ ਚੱਲਾਂਗੇ ਘੁੰਮਣ ਚੱਲਾਂਗੇ ਯਾਤਰਾ ਤੇ ਹੈਨਾ
ਹੂੰ।
ਤੇ ਐ ਇਧਰੋਂ ਚੱਲਾਂਗੇ ਰਾਜਸਥਾਨ ਘੁੰਮ ਫਿਰ ਕੇ ਆਵਾਂਗੇ।
ਹਾਂ।
ਹੈਨਾ।
ਰਾਮ ਨਾਲ ਰੁਕਦੇ ਰੁਕਦੇ ਚੱਲਾਂਗੇ।
ਮੇਰਾ ਨਾ ਆ ਰਾਜਸਥਾਨ ਬੋਡਰ ਏਰੀਏ ਜਾਣ 'ਤੇ ਬਹੁਤ ਦਿਲ ਦਿਲ ਕਰਦਾ ਹੈ। ਜਿੱਥੇ ਬੋਰਡਰ ਫਿਲਮ ਬਣੀ ਸੀ ਨਾ। ਹਾਂ, ਉਧਰ ਬਹੁਤ ਦਿਲ ਕਰਦਾ ਹੈ, ਬਈ ਉੱਥੇ ਚਲੀਏ ਤੇ ਪਹਿਲੇ ਕਦੀ ਗਏ ਨਹੀਂ, ਤੇ ਵੈਸੇ ਹੀ ਘੁੰਮ ਫਿਰ ਕੇ ਆਵਾਂਗੇ।
ਹਾਂ ਬਣਾਉਨੇ ਕੋਈ ਨੀ।
ਹਾਂ, ਤੁਸੀਂ ਪਹਿਲੇ ਉਹ ਗੱਡੀ ਲੈਲੋ ਨਾ ਇਲੈਕਟ੍ਰੋਨਿਕ। ਉਹਦੇ 'ਚ ਕੀ ਐ, ਥੋੜਾ ਖਰਚਾ ਘੱਟ ਆ ਜਾਂਦਾ ਐ, ਹਾਂ ਵ ਯਾਰ ਇੰਨਾ ਸਫ਼ਰ ਵੀ ਵਧੀਆ ਔਰ ਕੋਈ ਪੋਲਿਊਸ਼ਨ ਵਗੈਰਾ ਵੀ ਨੀ ਹੁੰਦਾ।
ਹੂੰ ਹੂੰ, ਅਗਰ ਅਸੀਂ ਲਈਏ ਨਾ ਇਲੈਕਟ੍ਰਿਕ ਤੇ ਵਧੀਆ ਹੀ ਲਵਾਂਗੇ।
ਅੱਛਾ, ਕਿੰਨੇ ਤੱਕ ਦੀ ਲਓਗੇ?
ਵੇਖੋ ਲਓ ਪੱਚੀ ਤੀਹ ਲੱਖ ਦੀ ਹੋਈ।
ਹਾਂ, ਐਨੀ ਲਓਗੇ ਤੇ ਫੇਰ ਤੇ ਮਜ਼ਾ ਆ ਜਾਏਗਾ ਤੁਹਾਨੂੰ।
ਹੂੰ ਹੂੰ, ਵਧੀਆ ਗੱਟੀ ਲਵਾਂਗੇ ਹੋਰ। ਐਵੇਂ ਛੋਟੀ ਮੋਟੀ ਲੈ ਕੇ, ਫੇਰ ਉਹ ਖਰਚਾ ਪਾਣੀ ਹੋਰ ਹੁੰਦਾ ਰਹਿੰਦਾ ਅੱਗੇ, ਖਰਚਾ ਖਰਚਾ ਕਰੀ ਜਚੋ।।
ਹੂੰ ਹੂੰ, ਅੱਛਾ ਮੈਨੂੰ ਦੱਸੋ ਮੈਂ ਜਿੰਮ ਜੁਆਇਨ ਕਰਨੀ ਏ। ਤੇ ਮੈਂ ਸੁਣਿਆ ਸੀ ਤੁਸੀਂ ਵੀ ਜਿੰਮ ਕਰਦੇ ਸੀ ਪਹਿਲੇ ਜਾਂ ਕਰ ਰੇ ਹੋ।
ਹਾਂਜੀ- ਹਾਂਜੀ।
ਤੇ ਕੀ ਕਿਸ ਤਰ੍ਹਾਂ ਕੀ ਹੁੰਦਾ ਹੈ?
ਐ ਮਹੀਨੇ ਦਾ ਹਿਸਾਬ ਜਾਂਦਾ ਹੈ ਜੀ। ਜੇ ਤੁਸੀਂ ਇੱਕ ਮਹੀਨੇਂ ਦੀ ਫੀਸ ਦੇਣੀ ਐ, ਤੇ ਪੰਜ ਸੌ ਰੁਪਏ ਹੈਗੀ ਓ।
ਨਹੀਂ ਫੀਸ ਵਗੈਰਾ ਨੀ ਵੈਸੇ ਮਤਲਬ ਕੀ ਕੋਈ ਖਾਣਾ ਪੀਣਾ ਬੋਡੀ ਬਣ ਜਾਂਦੀ ਏ। ਪੇਟ ਪੂਟ ਅੰਦਰ ਹੋ ਜਾਂਦਾ ਹੈ, ਸਰੀਰ ਫਿੱਟ ਹੋ ਜਾਂਦਾ ਐ ਜਾਂ ਨਹੀਂ ਹੁੰਦਾ? ਜਾਂ ਸਿਰਫ਼ ਦਿਖਾਵਾ ਹੀ ਹੁੰਦਾ ਹੈ।
ਨਹੀ ਸਭ ਹੋ ਜਾਂਦਾ ਜੀ।
ਅੱਛਾ।
ਬਸ ਮੇਨ ਖਾਣ ਪੀਣ ਤੇ ਧਿਆਨ ਰੱਖਣਾ ਹੈ, ਜੇ ਵੇਟ ਲੋਸ ਕਰਨਾ ਤੇ ਘੱਟ ਖਾਣਾ ਹੈ, ਜੇ ਗੇਨ ਕਰਨਾ ਤਾਂ ਜ਼ਿਆਦਾ ਖਾਣਾ।
ਅੱਛਾ, ਜਿੰਮ ਦੇ ਨਾਲ ਜੇਗਰ ਲੋਸ ਕਰਨਾ, ਮਤਲਬ ਘੱਟ ਕਰਨਾ ਤੇ
ਘੱਟ ਖਾਓ, ਹੂੰ। ਤੇ ਵਜ਼ਨ ਵਧਾਉਣਾ ਹੈ, ਤੇ ਜ਼ਿਆਦਾ ਖਾਓ।
ਅੱਛਾ, ਤੇ ਕੋਈ ਘਰ ਐਸੇ ਮਤਲਬ ਅ ਅ ਅ ਸ ਸਮਾਨ ਨੀ ਆ ਸਕਦਾ, ਜਿਹਦੇ ਨਾਲ ਜਿੰਮ ਤੇ ਜਾਣ ਦੀ ਲੋੜ ਨਾ ਪਵੇ? ਘਰ ਈ ਬੰਦਾ ਥੋੜਾ ਓ ਕਰ ਲਵੇ।
ਹਾਂਜੀ-ਹਾਂਜੀ, ਆਂਦੇ ਨੇ ਓ ਵਰਕ ਆਊਟ ਵਾਸਤੇ ਬਹੁਤ ਹੁੰਦਾ ਸਮਾਨ। ਡੰਬਨ ਆਂਦੇ ਨੇ, ਓ ਬੈਂਚ ਆਂਦੇ ਨੇ ਕਈ।
ਅੱਛਾ ਠੀਕ ਠੀਕ, ਤੇ ਅੱਜ ਕੱਲ ਕਿੱਥੇ ਰਹਿ ਰੇ ਓ ਤੁਸੀਂ? ਘਰ ਕਿੱਥੇ ਵੇ?
ਅਸੀਂ ਹਜੇ ਤੇ ਘਰ ਈ ਹੈਗੇ ਆ, ਦੇਖਦੇ ਆ ਜਾਣੇ ਆ ਕਿੱਥੇ।
ਕਿਹੜੇ ਇਲਾਕੇ ਵਿੱਚ, ਕਿਹੜੇ ਪਾਸੇ ਪੈਂਦਾ ਇਲਾਕਾ ਨੀ ਕਿਹੜੇ ਪਾਸੇ ਪੈਂਦਾ?
ਸਾਡਾ ਹਰਿਆਣਾ ਵਿੱਚ ਹੈਗਾ ਜੀ।
ਅੱਛਾ-ਅੱਛਾ। ਹਾਂ, ਬਸ ਆਪਣੀ ਇੱਕ ਦੋ ਵਾਰੀ ਗੱਲਬਾਤ ਹੋਈ ਐ, ਫੋਨ ਤੇ ਈ ਹੁੰਦੀ ਐ ਬਸ। ਤੇ ਮੈਂ ਖਿਆ ਅੱਜ ਪੁੱਛੀਏ ਭਾਈ ਸਾਬ ਨੂੰ ਬਈ ਕਿੱਥੇ ਰਹਿੰਦੇ ਓ ਕਿਹੜੇ ਪਾਸੇ? ਤੇ ਬਾਕੀ ਅਸੀਂ ਅਸੀਂ ਵੀ ਹਰਿਆਣਾ ਦੇ ਆ ਤੇ ਤੁਹਾਡਾ ਕਿਤੇ ਹੋਰ ਪਾਸੇ ਵੈ ਸਾਡਾ ਥੋੜਾ ਹੋਰ ਪਾਸੇ ਵੈ।
ਹੂੰ ਹੂੰ,
ਆਓ ਕਿਸੇ ਦਿਨ ਇੱਧਰ ਲਾਓ ਚੱਕਰ ਜਾਂ ਗੱਡੀ ਲਓਗੇ ਫੇਰ ਆਓਗੇ।
ਹਾਂ, ਦੇਖਣਾ ਹੁਣ ਗੱਡੀ ਲਾਂਗੇ ਫੇਰ ਆਵਾਂ ਇਕੱਠੇ ਚੱਲਾਂਗੇ ਨਾ ਫਿਰ।
ਅੱਛਾ ਠੀਕ ਠੀਕ।
ਹੂੰ ਹੂੰ,
ਹੋਰ ਕੋਈ ਨਵੀਂ ਤਾਜ਼ੀ ਸੁਣਾਓ? ਸਾਡੇ ਲੈਕ ਕੋਈ ਸੇਵਾ ਦੱਸੋ ਕੋਈ?
ਬਸ ਜੀ ਕੀ ਸੇਵਾ ਬਸ ਪ੍ਰੋਗਰਾਮ ਬਣਾਲੋ ਤੁਸੀਂ। ਘਰਦਿਆਂ ਨੂੰ ਤਿਆਰ ਕਰੋ ਚੱਲਦੇ ਆ ਟੂਰ ਲਾਣ।
ਠੀਕ ਐ ਕੋਈ ਨੀ ਬਨਾਨੇ ਆ।
ਹੂੰ ਹੂੰ,
ਤੇ ਗੱਡੀ ਤੁਸੀਂ ਲੈ ਲੋ ਨਾ ਪਹਿਲੇ ਫਿਰ ਮੈਨੂੰ ਇਨਫੋਰਮ ਕਰ ਦੇਣਾ।
ਹਾਂ।
ਹਨਾ ਤੇ ਇਧਰ ਚ ਇੱਧਰ ਈ ਚੱਲਾਂਗੇ ਆਪਾਂ ਰਾਜਸਥਾਨ ਵਾਲੇ ਪਾਸੇ ਨਾ। ਓਹੀ ਠੀਕ ਰਹਿੰਦਾ ਹਾਂ ਓਹੀ। ਠੀਕ ਰਹਿੰਦਾ ਤੇ ਬਾਕੀ ਚਲੋ ਹੋਰ ਕੋਈ ਨਵੀਂ ਤਾਜ਼ੀ ਸੁਣਾਓ?
ਬਸ ਜੀ ਹਾਂ ਸਭ ਵਧੀਆ ਜੀ ਸਭ।
ਅੱਜ ਕੱਲ ਪਾਪਾ ਕੀ ਕਰ ਰਹੇ ਨੇ?
ਪਾਪਾ ਤੇ ਹਜੇ ਬਿਜਨਸ ਕਰ ਰੇ ਨੇ ਜੀ ਹਜੇ ਬਿਜਨਸ ਚੱਲ ਰਿਆ ਆਪਣਾ।
ਅੱਛਾ।
ਹਾਂਜੀ।
ਠੀਕ ਠੀਕ ਐ। ਤੇ ਕਿਸ ਚੀਜ਼ ਦਾ ਬਿਜਨਸ ਓਧਰ ਮੇਰੇ ਖਿਆਲ ਟਰਾਲਿਆਂ ਦਾ ਅੱਛਾ। ਨਈ ਟਰਾਲੇ ਮਤਲਬ ਕਿ ਟਰਾਲੇ ਚੱਲਦੇ ਨੇ ਉਹਨਾਂ ਦੇ ਜਾ ਟਰਾਲੇ ਸੇਲ, ਕਰਦੇ ਨੇ ਚੱਲਦੇ ਨੇ ਠੀਕ ਐ। ਵਧੀਆ ਗੱਲ ਐ ਕਿੰਨੇ ਕਿੰਨੇ ਕ ਟਰਾਲੇ ਨੇ ਆਪਣੇ?
ਆਪਣੇ ਹੈਗੇ ਨੇ ਜੀ ਪੰਜ ਸੌ ਸੱਠ ਟਰਾਲੇ ਨੇ ਜੀ। ਹਾਂਜੀ ਹਾਂਜੀ, ਹੋਰ ਸੁਣਾਓ ਤੁਸੀਂ ਕੀ ਕਰਦੇ ਓ?
ਇੱਕ ਮਿੰਟ
ਅ
ਥੋੜੀ ਹੈਲੋ
ਹਾਂਜੀ ਭਾਈ ਸਾਹਿਬ ਹੋਰ ਸੁਣਾਓ ਤੁਸੀਂ ਕੀ ਕਰਦੇ ਹੋ ਹੈਲੋ ਆਵਾਜ਼ ਨੀ ਆ ਰਹੀ ਭਾਈ ਸਾਬ ਤੁਹਾਡੀ
ਹਾਂ ਹੁਣ ਆਈਏ ਆਈਏ
ਹਾਂਜੀ ਹਾਂਜੀ ਤੁਸੀਂ
ਹ ਮੇਰਾ ਆਪਣੀ ਸ਼ੋਪ ਹੈਗੀ ਹੈ
ਅੱਛਾ ਅੱਛਾ ਕਿਹੜੀ ਸ਼ੋਪ ਹੈ ਜੀ ਆ ਕਿਹੜੀ ਸ਼ੋਪ ਏ
ਮੇਰੀ ਆਪਣਾ ਕੀ ਕਹਿੰਦੇ ਨੇ ਇਹ ਹੀ ਏ ਅਲੈਕਟ੍ਨਿਕ ਸਮਾਨ ਸਾਰਾ ਮੋਬਾਈਲ ਵਗੈਰਾ ਟੀ ਵੀ ਐਲ ਈ ਡੀ ਵਗੈਰਾ ਫਰਿਜ ਵਗੈਰਾ ਇਹ ਸਭ ਆਪ ਹੈ ਜੀ। ਇਹ ਦੋ ਤੇ ਮੇਰੇ ਕੋਲ ਹੈਗੀਆਂ ਨੇ ਦੋ ਮੇਰੇ ਬੇਟੇ ਕੋਲ ਨੇ।
ਅੱਛਾ ਅੱਛਾ ਅਸੀ ਵੀ ਤੋ ਜਰਾ ਉਹਨੂੰ ਟੀ ਵੀ ਲੈਣਾ ਨਾ ਅਸੀਂ ਤੇ ਆਪਣੇ ਕੋਲੋਂ ਹੈਗੇ।
ਹਾਂ ਹਾਂ ਭਾਈ ਸਾਹਿਬ ਸਾਡਾ ਕੰਮ ਹੀ ਏਹੀ ਹੈ। ਬੋਲੋ ਕੀ ਚਾਹੀਦਾ ਹੈ ਆ ਜਾਓ ਦੁਕਾਨ ਤੇ ਆ ਜਾਓ।
ਕਿੱਧਰ ਇਹ ਦੁਕਾਨ ਆਪਣੇ ਘਰ ਦੇ ਲਾਗੇ ਹੀ ਏ
ਹਾਂ ਉਧਰ ਹੀ ਆਪਣੇ ਘਰ ਦੇ ਨੇੜੇ ਹੀ ਹੈ ਤੇ ਜਦੋਂ ਤੁਸੀਂ ਆਓ ਵੀ ਹੁਣ ਅਗਲੀ ਵਾਰੀ ਤੇ ਤੁਸੀਂ ਕਹਿ ਰਹੇ ਹੋ ਨਾ ਕਾਰ ਲਾਵਾਂਗੇ ਗੱਡੀ ਇਲੈਕਟ੍ਰੋਨਿਕ ਫੇਰ ਆਵਾਂਗੇ ਫਿਰ ਦੇਖ ਲਵਾਂਗੇ ਆਪਾਂ ਹਨਾ। ਫੇਰ ਦਿਖਾ ਦਿਆਂਗੇ ਤੁਹਾਨੂੰ ਜੋ ਤੁਹਾਨੂੰ ਚਾਹੀਦਾ ਹੋਇਆ ਨਾ।
ਤੇ ਕਿੰਨੇ ਤੱਕ।
ਠੀਕ ਭਾਈ ਸਾਹਿਬ ਕੋਈ ਆ ਗਿਆ ਹਨਾ ਓਕੇ ਜੀ ਸਤਿ ਸ੍ਰੀ ਅਕਾਲ।